ਹੈਲੋ।
ਹੈਲੋ।
ਹੋਰ ਕੀ ਹਾਲ ਏ ਵੰਸ਼?
ਵਧੀਆ ਤੂੰ ਸੁਣਾ?
ਹੁਣ ਕੀ ਕਰਦਾ ਬੇਆ?
ਮੈਂ ਬਸ ਹੁਣੇ-ਹੁਣੇ ਰੋਟੀ ਖਾ ਕੇ ਹਟਯਾਂ ਆਂ।
ਅੱਛਾ ਰੁਟੀ ਖਾਲੀ?
ਹਾਂ।
ਕੀ ਬਨਾਆ?
ਅੱਸੀਂ ਅਹ ਦਾਲ।
ਇਹ ਗੱਲ ਦੱਸਾਂ, ਸਈ ਗੱਲ ਦੱਸਾਂ, ਕੱਲ੍ਹ ਤੇਰੇ ਘਰ ਰਾਜਮਾਂ ਬਣੇ।
ਹਾਂ।
ਸਾਡੇ ਘਰੇ ਕੱਲ੍ਹ ਰਾਜਮਾਂ ਬਣੇ।
ਰਾਜਮਾਂ ਬਣਾਏ ਸੀ ਕਲ ਤੁਹੀਂ ਵੀ ਘਰੇ?
ਹਾਂ ਅ ਤੇਰੇ ਘਰ ਅੱਜ ਦਾਲ ਬਣੀ, ਸਾਡੇ ਘਰ ਵੀ ਅੱਜ ਦਾਲ ਬਣੀਏ।
ਅੱਛਾ ਕਿਹੜੀ ਮੂੰਗ ਦੀ।
ਨਾ ਸਾਡੀ ਧਦੀ ਬਣੀ ਏ ਹਰਹਰ ਦੀ
ਅੱਛਾ ਸਾਡੇ ਮੂੰਗ ਦੀ ਬਣੀ ਹੈ। ਨਾ
ਚਲ ਦਾਲ ਤੇ ਦਾਲ ਹੀ ਹੁੰਦੀ ਤੇ ਦਾਲ ਹੀ। ਅ ਕਨਫਿਡੈਂਸ ਹੋ ਗਿਆ ਤਕੜੇ ਯਾਰ ਦਾ।
ਫੇਰ ਚਾਵਲ ਵੀ ਬਣੇ ਹੋਣਗੇ ਤੁਹਾਡੇ ਘਰ
ਉਹ ਚਾਵਲ ਤਾਂ ਸਾਡੇ ਡੇਲੀ ਬਣਦੇ ਨੇ।
ਹਾਂ। ਬਸ ਸਾਡੇ ਵੀ ਬਣਦੇ ਨੇ।
ਹਾਂ। ਚਾਵਲ ਡੇਲੀ ਬਣਦੇ ਨੇ ਬਸ ਹੁਣ ਇਹ ਬਣਦੇ ਵੀ ਨਾ ਜੇ ਅੱਜ ਬਣੇ ਹੋਣੇ ਰੋਟੀ ਖਾਵਾਂਗੇ।
ਅੱਛਾ। ਅਜੇ ਖਾਣੀ ਹੈ।
ਆ ਜੋਂ ਬਣਦੀ ਪਈ
ਨੌ ਸਵਾ ਨੌ ਹੋ ਗਏ
ਹਾਂ। ਸਾਰੇ ਨੋਰਮਲੀ ਹੀ ਹੈ ਗਿਆਰਾਂ ਸਾਨੂੰ ਤਕਰੀਬਨ ਦਸ ਗਿਆਰਾਂ ਵੱਜ ਜਾਂਦੇ ਰੋਟੀ ਖਾਂਦੇ ਇਹਨੂੰ ਵੀ।
ਅੱਛਾ ਜੀ, ਤੇ ਸਵੇਰੇ ਕਿੰਨੇ ਵਜੇ ਖਾਨਦੇ
ਸਵੇਰੇ ਮੈਂ ਰੋਟੀ ਖਦੀ ਹੀ ਨਹੀਂ।
ਕਿਉਂ ਸਵੇਰ ਦਾ ਉਪਵਾਸ ਰੱਖਿਆ?
ਸੱਚੀ ਮੈਂ ਸਵੇਰੇ ਰੋਟੀ ਨੀਂ ਖਾਂਦਾ ਮੈਨੂੰ ਪਤਾ ਨੀਂ ਕਿੰਨਾ ਟਾਈਮ ਹੋ ਗਿਆ, ਸਵੇਰੇ ਰੋਟੀ ਖਾਧੇ ਨੂੰ ਸਵੇਰੇ ਭੁੱਖ ਨਹੀਂ ਲਗਦੀ ਯਾਰ ਪਹਿਲੀ ਗੱਲ ਦੇਖ। ਮੈਂ ਉਠਾਂਗਾ ਸਾਡੇ ਸੱਤ ਉਠਾਂਗਾ।
ਅੱਛਾ।
ਸਾਢੇ ਸਤ ਉਠਾਂਗਾ ਨਾ, ਮੈਂ ਚਾਹ ਪੀਂਨਾ ਮੈਂ ਉੱਠਾਂਗਾ ਮੰਮੀ ਉਦੋ ਦੁਕਾਨ ਦਕੂਨ ਤੇ ਜਾਣਗੇ ਮੈ ਨਹਾ ਨੁਹ ਕੇ ਅ ਆਪਣੇ ਵਾਸਤੇ ਬਣਾਵਾਂਗਾ ਕੌਫੀ
ਅੱਛਾ। ਮੈਂ ਪਹਿਲ ਕਫੀ ਕੌਫੀ ਨਾਲ ਲੈ ਲਾਂਗਾ ਜੇ ਕੋਈ ਬਿਸਕਿਟ ਲੈ ਲਏ ਜਾਂ ਬਿਸਕਿਟ ਨਾਲ ਸੈਂਡਵਿਚ ਬਣਾ ਲਾਂਗਾ ਬ੍ਰੈਡ ਬਰੂਦ ਲੈ ਲਾਂ ਗਾ
ਹਾਂ।
ਠੀਕ ਹੈ, ਹਾਂ ਹੋਰ ਸੁਣਾ। ਬਸ ਆਇਆ ਅੱਜ ਤਾਂ ਕੋਠੇ ਤੇ ਹਵਾ ਹੀ ਨਹੀਂ ਚੱਲਦੀ ਪਈ।
ਬਾਹਹ ਗਰਮੀ ਬੜੀ ਹੋਈ ਇਸ 'ਟਾਈਮ
ਹਾਂ। ਮੈਂ ਕਿਹਾ ਮੇਰੀ ਆਵਾਜ਼ ਨਾ ਗੂੰਜ ਰਹੀ ਮੈਂ ਜੋ ਬੋਲ ਰਿਹਾ ਨਾ ਡਬਲ ਸੁਣਦੀ ਪਈ ਮੈਨੂੰ ਅੱਛਾ ਹਾਂ ਮੈਨੂੰ ਵੀ ਵਿੱਚੋਂ ਕਦੇ ਕਦੀ ਆਉਂਦੀ ਹੈ ਐਵੇਂ ਫਿਰ ਵਿੱਚੋਂ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ ਅਛਾ, ਹਜੇ ਵੀ ਗੂੰਜਦੀ ਪਈਏ? ਔਰ? ਹਾ ਹਜੇ ਵੀ ਬੋਲਦੀ, ਪਈ ਏ। ਚੱਲ ਇਗਨੋਰ ਕਰ ਮੈਨੂੰ ਤੇਰੀ ਆਵਾਜ਼ ਸਹੀ ਆਂਦੀ ਪਈ ਹੈ ਚਲ ਫਿਰ ਠੀਕ ਏ, ਹਾਂ।
ਹੋਰ ਨਵੀਂ ਤਾਜ਼ੀ ਕੋਈ
ਬਸ ਮੈਂ ਤੈਨੂੰ ਦੱਸਦਾ ਪਿਆ ਸੀ। ਉਹ ਤੇਰੇ ਘਰ ਆਏ ਵੀ ਮੈਨੂੰ ਕਾਫ਼ੀ ਟਾਈਮ ਹੋ ਗਿਆ ਤੇਰੇ ਘਰ ਪਤਾ ਕਦੋਂ ਆਇਆ ਸੀ ਮੈਂ
ਹਾਂ।
ਹਾਂ। ਇੱਕ ਤਾਂ ਸ਼ੁਰੂਆਤ ਵਿੱਚ ਫਸਟ ਟਾਈਮ ਜਦੋਂ ਆਇਆ ਸੀ ਜਦੋਂ ਤੁਹਾਡਾ ਪੁਰਾਣਾ ਘਰ ਸੀ। ਨਵਾਂ ਨੀ ਬਣਾਇਆ ਵੀ ਤੁਸੀਂ ਬਰਡੇ ਪਾਰਟੀ ਤੇ ਆਇਆ ਸੀ ਉਸ ਤੋਂ ਬਾਅਦ ਫਿਰ, ਦੋ ਈ ਵਾਰੀ ਆਇਆ ਸ਼ਾਇਦ, ਮੈਂ ਦੂਸਰੀ ਵਾਰੀ ਜਦੋਂ ਤੁਹਾਡਾ ਘਰ ਬਣ ਗਿਆ ਸੀ। ਕੋਈ ਗਣਪਤੀ ਜੀ ਦਾ ਉਹ ਹੈਗਾ ਸੀ ਮਹੋਤਸਵ।
ਹਾਂ -ਹਾਂ ਜਗਰਾਤਾ ਸੀ ਚਪਾਲ 'ਚ ਕਰਵਾਇਆ ਸੀ।
ਹਾਂ ਉਸ ਟਾਈਮ ਆਇਆ ਸੀ ਬਸ, ਦੋ ਵਾਰੀ ਆਇਆ
ਹ ਮੈਂ ਵੀ ਤੁਹਾਡੇ ਘਾਰ, ਦੋ ਰਹੀ ਆ ਦੋ ਦੋ ਵਾਰੀ ਕੰਮ ਹੋਏ ਨੇ ਸਾਰਿਆਂ ਦੇ
ਹਾਂ। ਹੋਰ ਸੁਣਾ, ਫਿਰ ਪੂਰਾ ਦਿਨ ਕਿਵੇਂ ਲੰਘਿਆ
ਯਾਰ ਅੱਜ ਦਾ ਦਿਨ ਤੇ ਬੜਾ ਖਿੱਜਲ ਵਾਲਾ ਕੰਮ ਸੀ, ਬਹੁਤ ਖਿੱਜਲ ਵਾਲਾ। ਪਹਿਲੇ ਅ ਸਿਲੰਡਰ ਭਰਵਾਏ, ਘੰਟੇ ਤੋਂ ਉੱਥੇ ਲਾਂਗੇ ਗਏ।
ਅੱਛਾ ਕਿੱਥੇ ਤੁਹਾਡੇ ਸਿਲੰਡਰ ਵਾਲੇ ਕਿਸ ਜਗ੍ਹਾ ਆਉਂਦੇ ਨੇ ਤੁਹਾਡੇ ਪਿੰਡ ਵੀ ਜਾਂਦੇ ਨੇ
ਇਧਰ ਨੂੰ ਅ, ਏਜੰਸੀ ਨੀ ਖੁੱਲੀ ਇੱਕ ਕਲਸਾਣੀ। ਉਹ ਇੱਕ ਉੱਥੇ ਇੱਕ ਉੱਥੇ ਲੈ ਕੇ ਆਉਂਦਾ ਇੱਕ
ਕਲਸਾਣੀ ਕਿੱਥੇ ਹੈ।
ਇਹ ਜਾਂ ਕਲਸਾਣੇ ਆਪਾਂ ਜਾਂਨੇ ਆਂ, ਕਲਸਾਣੇ ਆਲੇ ਰਾਹ, ਮੋਹਨਪੁਰ ਤੋਂ ਹੋ ਕੇ
ਉੱਧਰ ਜਾਂਨਾਂ ਐ ਤੂੰ ਸਿਲੰਡਰ ਲੈਣ ਵਾਸਤੇ
ਹਾਂ ਇੱਕ ਇੰਡੀਅਨ ਦਾ ਓਧਰੋਂ ਹੀ ਮਿਲਦਾ ਨਾ, ਫਿਰ ਭਾਰਤ ਦਾ ਤੇ ਪਿੰਡ ਆਉਂਦਾ ਹੈ ਹਾਂ, ਇੰਡੀਅਨ ਤੇ ਫਿਰ ਉੱਥੇ ਈ ਮਿਲਦਾ।
ਕਾਫ਼ੀ ਦੂਰ ਜਾਣਾ ਪੈਂਦਾ ਤੁਹਾਨੂੰ ਤਾਂ
ਹੂ, ਦੂਰ ਜਾਣਾ ਪੈਂਦਾ, ਦੂਰਾਨ ਦੂਰ ਨਹੀਂ ਦੂਰ ਜਾਣਾ ਪੈਂਦਾ ਸਾਨੂੰ ਯਾਰ-
ਹਾਂ
ਅੱਧਾ ਇੱਕ ਕਿਲੋਮੀਟਰ ਦਾ ਹੈਗਾ, ਜਿੰਨਾ ਹੈਗਾ ਇੱਕ ਡੇਢ ਕਿਲੋਮੀਟਰ।
ਅੱਛਾ ਫੇਰ ਤਾਂ ਬਸ ਇਹਨਾ ਕੀ ਸਾਨੂੰ ਪੈਣਦਾ ਅਸੀਂ ਵਿਆਲ ਨਗਰੋਂ ਲੈ ਆਣੇ ਹਾਂ ਠੀਕ -ਠੀਕ ਮੇਰਾ ਵੀ ਠੀਕ ਈ ਸੀ ਸਵੇਰੇ ਬਸ, ਆਜ ਮੈਂ ਥੋੜਾ ਜਲਦੀ ਉੱਠ ਗਿਆ। ਜਲਦੀ ਕੀ, ਛੇ ਵ, ਸਾਢੇ ਛੇ ਵਜੇ ਉੱਠਿਆ। ਹਾਂ, ਵੈਸੇ ਸੱਤ ਸਾਢੇ ਸੱਤ ਵਜੇ ਉੱਠਣਾ ਮੈਂ ਵੀ
ਸੱਤ ਸਾਢੇ ਸਤ, ਹਾਂ ਨੀਂਦ ਇੰਣੇ ਵਜੇ ਖੁੱਲ ਜਾਂਦੀ ਹੈ ਯਾਰ ਸਰਦੀਆਂ ਚ ਹੁੰਦਾ ਏ ਉੱਠਣ ਲੱਗੇ ਕੰਜੂਸੀ ਹੁੰਦੀ, ਗਰਮੀਆਂ ਚ ਤਾਂ ਨੀਂਦ ਖੁਲ ਜਾਂਦੀ ਛੇਤੀ।
ਹਾਂ ਨਹੀਂ, ਮੈਨੂੰ ਤਾਂ ਅੱਜ ਵੀ ਨਹੀਂ ਜਾਂਦੀ ਰਹੀ ਅੱਜ ਮੈਂ ਸਵੇਰੇ ਉੱਠ ਗਿਆ, ਇੱਕ ਘੰਟਾ ਪਹਿਲੇ ਤੇ ਰੋਟੀ ਰੂਟੀ ਖਾ ਕੇ
ਹਾਂ
ਆਪਣਾ। ਮੇਰੇ ਖਿਆਲ ਨਾਲ, ਸਾਢੇ ਅੱਠ ਵੱਜੇ ਹੋਣਗੇ, ਦੁਬਾਰਾ ਨੀਂਦ ਆ ਗਈ। ਫਿਰ ਦਸ -ਦਸ ਵਜੇ ਉੱਠਿਆ ਫੇਿਰ ਮੈਂ
ਨਾਸ਼ਤੇ 'ਚ ਕੀ ਬਣਾਇਆ ਸਵੇਰੇ?
ਅੱਜ ਸਵੇਰੇ, ਉਹੀ ਰਾਜਮਾ ਹੀ ਖਾਧੇ
ਸਿਰ੍ਫ ਰਾਜਮਾ ਹੀ ਖਾਦੇੇ
ਸਾਰਿਆਂ ਨੇ ਰਾਜਮਾਂ ਖਾਧੇ, ਮੈਂ ਤਾਂ ਯਾਰ ਕੱਲ੍ਹ ਬਣਾਇਆ ਸੀ ਦਲੀਆ ਦਲੀਆ ਦੇ ਨਾਲ ਫੁਲਕਾ। ਫੁਲਕਾ ਖਾ ਲਿਆ ਮੈਂ ਤਾਂ।
ਅੱਛਿਆ, ਕਿਉਂ, ਰਾਜਮਾਂ ਚੌਲ ਨਈ ਖਾਧੇ।
ਨਹੀਂ ਯਾਰ, ਉਹ ਫੇਰ, ਕੱਲ ਵੀ ਉਹੀ ਖਾਧਿਆ, ਅੱਜ ਵੀ ਮਾਂ ਜੀਅ ਨਹੀਂ ਕਰਦਾ ਜ਼ਿਆਦਾ ਖਾਣ ਦਾ।
ਹਾਂ ਤੇ ਹੈ ਠੀਕ ਹੈ, ਸਹੀ ਗੱਲ ਮੈਂ ਵੀ ਬਸ ਹੁਣੇ ਨਿੰਬੂ ਪਾਣੀ ਬਣਾਇਆ, ਨਿੰਬੂ ਪਾਣੀ ਬਣਾ ਕੇ ਪੀਤਾ ਸੀ।
ਅੱਛਾ।
ਹਾਂ, ਮੰਮਾ ਨੇ ਦਿੱਲੀ ਜਾਣਾ ਅੱਜ ਹਾਂ ਰੋਟੀ ਰੂਟੀ ਬਣਾ ਰਹੇ ਨੇ, ਫਿਰ ਦਿੱਲੀ ਜਾਣ ਹਾਂ ਇਕੱਲੇ ਜਾਂਦੇ ਕੇਈ ਵਾਰ
ਕਿਓ?
ਕਿਉਂ? ਸਮਾਨ ਸਮੂਨ ਲਿਆਂਦੇ ਨੇ ਦੁਕਾਨ ਦਾ।
ਅੱਛਾ ਤੇ ਕੱਲੇ ਕਿਉ ਜਾਂਦੇ ਨੇ ਤੂੰ ਚੱਲ ਜਿਆ ਕਰ ਨਾਲ
ਕਿਹਾ ਮੰਮੀ ਕਹਿੰਦੇ ਐਵੇਂ ਫਰੀ ਦਾ ਜਾਏਗਾ ਕਿਰਾਇਆ ਪੈਂਦਾ ਯਾਰ ਫਿਰ ਉਹ ਵੀ ਚੱਕਰ ਹੁੰਦਾ ਨਾ ਕਿਰਾਇਆ ਪੈਂਦਾ
ਹਾਂ ਆ ਵੀ ਆ।
ਮਹ ਛੇ ਸੌ ਰੁਪਏ ਕਿਰਾਇਆ ਹੈ ਗਿਆ ਇੱਕ- ਇੱਕ ਸਾਈਡ ਦਾ ਬਾਰਾਂ ਸੋ ਐਵੇਂ ਅਗਰ ਮੈਂ ਜਾਵਾਂਗਾ। ਚੌਵੀ ਸੌ ਰੁਪਏ ਤਾ ਐਵੇਂ ਇੱਕ ਖਰਾਬ ਹੋਏਗਾ ਇੱਕ ਸਾਲ ਦਾ
ਦਸ ਬਨਦੇ ਸਮਾਨ ਵੀ ਤਾਂ ਖਾਸਾ ਹੁੰਦਾ ਹੋਏਗਾ ਫਿਰ
ਨਹੀਂ ਉਹ ਤਾਂ ਮੰਮੀ ਉਹ ਕਰਵਾਂਦੇ ਨੇ ਨਾ ਬਿਲਟੀ ਉਹ ਕਰਵਾਂਦੇ ਨੇ ਕੋਰੀਅਰ ਕਰਵਾਂਦੇ ਨੇ।
ਕੋਰੀਅਰ ਹੁੰਦਾ ਫਿਰ ਜਾਂਦੇ ਕਿ ਨਹੀਂ ਬਸ ਵੇਖਣ ਵਾਸਤੇ ਜਾਂਦੇ ਨੇ। ਕਿਹੜਾ ਲੈਣਾ ਕਿਹੜਾ ਨਹੀਂ ਲੈਣਾ।
ਵੇਖ ਉਥੇ ਜਾਣਗੇ ਬੁਕ ਵੇਖਣਗੇ ਆਪਣੀ ਪਸੰਦ ਦੀ ਚੀਜ਼ ਲੈਣਗੇ। ਕਿੰਨਾ ਰੇਟ-ਰੇਟ ਵੀ ਤੇ ਕਰਨਾ ਪੈਂਦਾ ਹੈੇ ਬੈਠਾ ਰੇਟ ਕਰਦਾ ਕੋਈ ਜ਼ਿਆਦਾ ਕਰਦੇ ਟੁਟਾ ਫੁੱਟਾਂ ਸਮਾਨ ਭੇਜ ਦੇਣ।
ਹਾਂ ਐ ਵੀ ਏ।
ਇਹ ਵੀ ਚੱਕਰ ਪੈਂਦਾ ਨਾ ਫਿਰ ਉਥੇ ਜਾ ਕੇ ਆਰਾਮ ਨਾਲ ਚੈੱਕ ਚੁੱਕ ਕਰਕੇ ਵੇਖ ਵੂਖ ਕੇ ਲਿਆਂਂਦੇ ਨੇ ਕਿਵੇ ਤਾਂ ਕੋਈ ਨਵੀਂ ਚੀਜ਼ ਹੋਰ ਪਸੰਦ ਆ ਜਿਥੇ ਕਿ ਹੋਰ ਚੀਜ਼ ਹੋਏ। ਬਹੁਤ ਚੀਜ਼ਾਂ ਹੈ ਅਤੇ ਬਹੁਤ ਉਥੇ ਹੈ ਇਥੋਂ ਜਾਣ ਕੇ ਕੀ ਕਹਿੰਦੇ ਨੇ ਇੱਥੋਂ ਨਿਕਲਣਗੇ ਗਿਆਰਾਂ ਇੱਥੋਂ ਮੈਂ ਛੱਡ ਕੇ ਆਵਾਂਗਾ ਗਿਆਰਾਂ ਸਾਢੇ ਗਿਆਰਾਂ ਛੱਡ ਕੇ ਆਵਾਂਗਾ ਬੱਸ ਸਟੈਂਡ ਤੇ ਮੈਂ
ਅੱਛਾ
ਹਾਂ ਫੇਰ ਮੰਮੀ ਬੱਸ ਤੇ ਬੈਣਗੇ ਓਥੇ ਪੁਹੰਚ ਜਾਣਗੇ ਤਿੰਨ-ਤਿੰਨ ਵਜੇ ਕੋਲ
ਹੂੰ
ਫਿਰ ਉਥੇ ਘੰਟਾ ਥੋੜਾ ਰੈਸਟ ਰੂਸਟ ਕਰਕੇ ਚਾਰ ਵਜੇ ਖੁੱਲ ਜਾਂਦੀ ਸਾਡੇ ਚਾਰ ਮਾਰਕੀਟ ਖੁੱਲ ਜਾਂਦੀ ਏ।
ਅੱਛਾ
ਮਾਰਕੀਟ ਖੋਲ੍ਹ ਕੇ ਸਮਾਨ-ਸਮੂਨ ਲੈ ਕ ਬੱਸ ਸਟੈਂਡ ਤੇਈ ਚਾਹ-ਚੂ ਪੀ ਲੈਂਦ ਹਾਂ ਤੇ ਇਹ ਹੈਗਾ ਮਤਲਬ ਕਮਰੇ ਕੁਮਰੇ ਬਣੇ ਹੁੰਦੇ ਨੇ ਨਾ ਦਿੱਲੀ ਤੈਨੂੰ ਪਤਾ ਵੱਡਾ ਹੈਗਾ ਉਥੇ ਉਥੇ ਰੈਸਟ ਕਰਕੇ ਕਦੇ ਚਾਹ ਚੂ ਪੀ ਲੈਣੇ ਆ।
ਹੂੰ
ਚਾ-ਚੂ ਪੀ ਕੇ ਮਾਰਕੀਟ ਖੋਲ ਜਾਂਦੀ ਏ ਫਿਰ ਮਾਰਕੀਟ 'ਚ ਸਮਾਨ-ਸਮੂਨ ਲੈ ਲੂ ਕੇ ਦਸ-ਗਿਆਰਾਂ ਵਜੇ ਉਥੋਂ ਨਿਕਲ ਪੈਂਦੇ ਨੇ।
ਅੱਛਾ
ਹਾਂ ਇੱਥੇ ਕਮ ਸੇ ਕਮ ਤਿੰਨ-ਚਾਰ ਵਜੇ ਤੱਕ ਆ ਜਾਂਦੇ ਨੇ।
ਠੀਕ ਹੈ-ਠੀਕ ਹੈ।
ਅ ਅਗਰ ਜਿੱਦਣ ਜੈਦਾ ਸਮਾਨ ਲੈਣਾ ਹੋਏ ਮਤਲਬ ਓਦਨ ਫੇਰ ਤੇ ਰਾਤ ਨੂੰ ਅੱਠ-ਨੋ ਵੱਜ ਜਾਂਦੇ ਨੇ।
ਅੱਛਾ ਜੀ।
ਹਾਂ ਜਿੱਦਣ ਘੱਟ ਸਮਾਨ ਹੈ ਨਹੀਂ ਫਿਰ ਉਦਨ ਛੇਤੀ ਆ ਜਾਂਦੇ ਨੇ।
ਪੂਰਾ ਦਿਨ ਹੀ ਲੱਗ ਜਾਂਦਾ।
ਹਾਂ ਪੂਰਾ ਦਿਨ ਲੱਗ ਜਾਂਦਾ ਯਾਰ ਦਿੱਲੀ ਜਾਣਾ ਸ ਖੈ ਯਾਰ ਤਿੰਨ-ਚਾਰ ਘੰਟੇ ਦਾ ਤੇ ਸਫ਼ਰ ਹੀ ਹੁੰਦੈ ਇੱਕ ਸੈਡ ਦਾ
ਦਿੱਲੀ ਤਾਂ ਗਰਮੀ ਵੀ ਬੋਤ ਜਿਆਦਾ
ਬੌਤ ਜਿਆਦਾ ਗਰਮੀ ਏ ਬੌਤ ਜਿਆਦਾ
ਤੇਰੀ ਮੰਮੀ ਨੇ ਸਵੇਰੇ ਹੀ ਜਾਣਾ ਹੋਏਗਾ।
ਨਾ-ਨਾ ਕਹਿ ਦੇਣਾ ਸਾਢੇ ਗਿਆਰਾਂ ਸ ਰਾਤੀ
ਰਾਤ ਨੂੰ ਕਿਉ
ਰਾਤੀ 'ਚ ਜਾਂਦੇ ਨੇ ਤਾਂ ਸਵੇਰੇ ਮਾਰਕੀਟ ਸਵੇਰੇ ਪੰਜ ਵਜੇ ਮਾਰਕੀਟ ਖੁੱਲ ਜਾਂਦੀ ਹੈ ਉਥੇ
ਅੱਛਾ ਜੀ।
ਹਾਂ ਇੱਕਲਾ ਸਮਾਨ ਲੈਣਾ ਤੈਨੂੰ ਸਵੇਰੇ -ਸਵੇਰੇ ਮਿਲ ਜਾਏਗਾ।
ਰਾਤ ਦਾ ਸਫ਼ਰ ਕਰਨਾ ਪੈਂਦਾ ਫਿਰ
ਹਾਂ ਰਾਤ ਦਾ ਹੀ ਤੈਨੂੰ ਰਾਤੀਂ ਕਹਿ ਰਿਹਾ ਹਾਂ।
ਠੀਕ-ਠੀਕ
ਹਾਂ, ਬਸ ਫਿਰ ਮੈਂ ਕਿ ਛੱਡ ਆਂ ਗਾ ਗਿਆਰਾਂ ਸਾਡੇ ਗਿਆਰਾਂ। ਛੱਡ ਕੇ, ਫਿਰ ਮੈਂ ਆਈ ਤਾ ਪਤਾ ਕੀ ਕਰਦਾ ਮੰਮੀ ਨੂੰ ਛੱਡ ਕੇ ਜਦੋਂ ਆਉਂਦਾ ਨਾ, ਮੰਮੀ ਨੂੰ ਬੱਸ ਸਟੈਂਡ ਤੇ ਛੱਡ ਤਾ ਫਿਰ, ਮੈਂ ਜਾਵਾਂਗਾ ਮਨ ਮਹਨ ਉੱਥੇ ਪੈਟਰੋਲ ਪੰਪ ਤੇ।
ਅੱਛਾ, ਮਨਮੋਹਨ ਸਿੰਘ?
ਹਾ।
ਕਿਉਂ?
ਔਥੇ ਆ, ਕੋੌਫੀ ਲੈ ਲਾਂਗਾ ਯਾ ਰੈਡ, ਬੁਲ ਚੱਕ ਲਾਂਗਾ।
ਅੱਛਾ, ਅੱਛਾ ਔਥੇ ਜੇੜਾ ਔ ਬਣਿਆ ਹੋਇਆ ਕੋਫੀ ਬਾਰ?
ਹਾਂ, ਹਾਂ ਬੀ ਕੈਫੇ।
ਔ ਵਧੀਐ?
ਹਾਂ, ਵਧੀਆ ਹੈ।
ਅੱਛਾ, ਸਹੀ ਚੀਜ਼ ਮਿਲਦੀ ਹੈ ਓਥੋਂ?
ਚੀਜ਼ ਤਾਂ ਸਹੀ ਏ ਬਸ ਥੋੜਾ ਜਾ ਰੇਟ ਥੋੜ੍ਹਾ ਹਾਈ ਹੋੰਦਾ। ਆ ਚੀਜ਼ ਤਾਂ ਸਹੀ ਏ। ਹੂੰ, ਹੁੰ।
ਫਿਰ, ਓਸ ਤੋਂ ਬਾਦ?
ਉਸ ਤੋਂ ਬਾਅਦ ਛੱਡ, ਛੁੱੜ ਕੇ ਕੌਫ਼ੀ, ਕੂਫੀ ਪੀ, ਪੂ ਕੇ ਫਿਰ ਆ ਜਾਣਾ ਘਰੇ। ਫਿਰ ਘਰੇ ਆਵਾਂਗਾ, ਗਿਆਰਾਂ, ਸਾਢੇ ਗਿਆਰਾਂ ਛੱਡ ਕੇ ਬਾਰਾਂ ਵਜੇ ਤੱਕ ਘਰੇ ਆ ਜਾਂਗਾ। ਰਾਤੀਂ, ਫਿਰ ਤੁਸੀਂ‌ ਫਿਲਮ ਲਾ ਕੇ ਬੈ ਜਾਂਗਾ ਫਿਲਮ, ਫੂਲਮ ਵੇਖਾਂਗਾ ਜੇ ਭੋਖ, ਭੁੱਖ ਲੱਗੀ ਹੋਈ ਕੁਛ ਬਣਾ ਕੇ ਖਾ ਲਾਂਗਾ।
ਤੇ ਸੌਣਾ ਕਿੰਨੇ ਵਜੇ ਰਾਤੀਂ?
ਇੱਕ, ਦੋ ਵਜੇ ਸੋ ਜਾਨਾ।
ਇੱਕ, ਦੋ ਵਜੇ ਸੌ ਕੇ ਸਵੇਰੇ ਉੱਠ ਵੀ ਜਾਂਦੇ?
ਹਾਂ, ਮੈਨੂੰ ਆਦਤ ਪਈ ਹੈ ਕਈ ਵਾਰ ਤੇ ਮੈਂ ਤਿੰਨ ਤਿੰਨ ਵਜੇ ਨੋਰਮਲ ਨੀੰਦ ਬੌਤ ਰੇਅਰ ਨੀੰਦ ਆੰਦੀ, ਮੈਨੂੰ ਬੌਤ ਰੇਅਰ ਕਾਤਕ ਨੀਂਦ ਨਾ ਲਈ। ਪਲੱਸ ਟੂ ਤੋਂ ਬਾਅਦ ਐਵੇਂ ਨੀਂਦ ਹੋਈ ਫਿਰਦੀ ਏ।
ਅੱਛਾ, ਜੀ।
ਅ ਪੰਜ, ਛੇ ਘੰਟੇ ਦੀ ਨੀਂਦ ਲੈਨਾ ਇੱਕ ਹਿਸਾਬ ਦੀ ਕੈਣਾ ਪੰਜ-ਛੇ ਘੰਟੇ ਵੀ ਕਈ ਵਾਰ ਹੋ ਜਾਂਦੇ ਨੇ ਘੱਟ ਓਹ ਵੀ।
ਵਾਹ ਜੀ, ਮੇ ਮੇਨ ਤਾ ਆੰਦੀ ਰੈੰਦੀ ਏ ਨੀਂਦ ਈ ਮੈਂ ਤੇ ਤੈਨੂੰ ਦੱਸਾ, ਮੈਂ ਸਵੇਰੇ ਸੁੱਤਾ ਦਸ, ਵਜੇ ਉੱਠਿਆ।
ਏਕ ਕੰਮ ਕਰਿਆ ਕਰ ਤੈਨੂੰ ਜੇ ਨੀਂਦ ਜੈਦੀ ਆੰਦੀ ਨਾ ਕੋਫੀ ਪੀ ਲਿਆ ਕਰ, ਸਟੋੰਗ ਜੀ ਬਣਾ ਕੇ।
ਉਹ ਫਿਰ ਸਲੀਪ, ਸਾਈਕਲ ਵਿਗਾੜ ਦਿੰਦੀ ਏ ਯਾਰ।
ਯਾਰ ਦੇਨ ਚ ਇੱਕ ਵਾਰੀ ਪੀ ਆ ਨੀ ਤੂੰ ਫੇਰ ਹਫ਼ਤੇ ਬਾ ਡੇਲੀ ਨਾ ਪੀ ਨਾ ਫਿਰ ਤੂੰ ਅੱਜ ਪੀ, ਤਿੰਨ, ਚਾਰ ਦਿਨ ਛੱਡ ਕੇ ਫੇਰ ਪੀ।
ਆਹ ਵੀ ਹੈ, ਮੈਂ ਪੈਲੇ ਪੀਂਦਾ ਸੀ। ਜਦੋਂ ਕੰਮ ਕਰਨਾ ਹੁੰਦਾ ਸੀ, ਹੁਣ ਮੈਂ ਵਿਹਲਾ ਹੀ ਆ, ਮੈਂ ਸੋਈ ਜਾਣੇ ਆ।
ਦਿਨ ਚ, ਚਾਰ ਟਾਈਮ ਕੌਫੀ ਪੀਣਾ ਹਾਂ।
ਅਸ਼ਾ।
ਸਵੇਰੇ ਪੀਤੀ।
ਔ ਤਾਂ ਐਸੀਡਿਟੀ ਕਰਦੀ ਗ।
ਮੇਰੇ ਨੀ ਕਰਦੀ।
ਅੱਸ਼ਾ।
ਸਵੇਰੇ ਪੀਤੀ, ਫਿਰ ਗਿਆਰਾਂ, ਬਾਰਾਂ ਵਜੇ ਕੋਲ ਇੱਕ ਫੇਰ ਬਣਾਈ।
ਅੱਸ਼ਾ।
ਫੇਰ, ਪੀਤੀ ਦੁਪਹਿਰੇ ਚਾਰ, ਪੰਜ ਵਜੇ ਕੋਲ। ਫਿਰ, ਇਕ ਪਿਆਗਾ ਸੌਣ ਲੱਗੇ। ਨਹੀਂ, ਨਹੀਂ ਯਾਰ ਨੀਂਦ ਨਾ ਮੈਨੂੰ ਕੌਫੀ ਪੀ ਕੇ ਆਂਦੀ ਸਗੋਂ, ਅਗ ਕੌਫੀ ਨਾ ਪੀਆ ਨਾ ਮੈਨੂੰ ਨੀਂਦ ਨਹੀਂ ਆਂਦੀ।
ਅੱਛਾ, ਉਲਟਾ ਈ ਸਾਬ ਹੈ ਤੇਰਾ। ਹਾ, ਹਾ।
ਅ ਕਾਫੀ ਨਾ ਪਿਆ ਮੈਨ ਨੀੰਦ ਨੀ ਆੰਦੀ, ਮੇਰੇ ਤਾਂ ਕੌਫੀ ਦੇ ਡੱਬੇ ਈ ਮਤਲਬ ਨਾ ਤਿੰਨ ਹਫ਼ਤੇ ਵਿੱਚ ਮੇਰਾ ਡੱਬਾ ਖਤਮ ਹੋ ਜਾਂਦੀ ਏ ਏਕ, ਸੌ ਅਸੀ ਦਾ ਤੇਰਾ ਡੱਬਾ ਨੀ ਆੰਦਾ ਵੱਡਾ ਜਾ ਹਫ਼ਤੇ ਚ' ਖਤਮ ਹੋਈ ਮੇਰਾ ਤੇ, ਨਸ ਕੈਫੇ ਦਾ, ਹਾਂ ਨਸ ਕੈਫੇ ਦਾ।
ਠੀਕ ਐ।
ਜੋ ਮੈਂ ਔ ਉੱਥੇ ਆਈ ਟੀ ਨੀ ਆ, ਆਈਲੈਟਸ ਨੀ ਕਰਦਾ ਆਈ ਦੇ, ਅਪਾ ਕੁਛ ਕਰਦਾ ਵੈਸੇ ਮੈਂ ਕੋਰਸ ਕਰਦਾ ਵੈਸੇ ਕੰਪਯੂਟਰ ਸਿਖੇ ਮੈਂ। ਕੰਪਿਊਟਰ ਸਿੱਖਿਆ ਸੀ ਥੋੜ੍ਹਾ -ਬੌਤਾ।
ਅੱਛਾ।
ਬੇਸਿਕ, ਮੈ ਨਾ ਬੱਚਿਆਂ ਨੂੰ ਨਾ ਬੇਸਿਕ ਸਿਖਾੰਦਾ ਸੀ।
ਸਿਖਾਉਂਦਾ ਵੀ ਸੀ।
ਹਾਂ, ਛੇ ਮੀਨੇ ਮਤਲਬ ਮੈਂ ਔਥੇ ਸਿ ਕੋਰਸ ਸਿਖਾਏ ਨਾ ਬੱਚਿਆਂ ਨੂੰ।
ਕਿਸ ਜਗਾਂ।
ਆਹ ਇੱਥੇ ਕੁਰੂਕਸ਼ੇਤਰ ਸੀ।
ਅੱਛਾ, ਕੁਰੂਕਸ਼ੇਤਰ।
ਹਾਂ, ਓਥੇ ਮੈਂ ਜਾਂਦਾ ਸੀ ਨਾ, ਮੈਂ ਓਥੇ ਨਾ ਮੇਰੀ ਦੋ ਟੈਮ ਕੌਫੀ ਆੰਦੀ ਸੀ। ਕੌਫੀ ਔਥੇ ਦੀ ਬੜੀ ਬੇਕਾਰ ਹੋੰਦੀ ਸੀ, ਮੈਂ ਤੇ ਕੋਫੀ ਛੱਡਤੀ, ਏਥੋਂ ਮੈਂ ਫੇਰ ਆਪਣੇ ਇੱਥੋਂ ਦੀ ਲੈ ਕੇ ਜਾਂਦਾ ਸੀ ਸਮਾਨ ਮੈਂ। ਉਥੇ ਖੁਦ ਬਣਾੰਦਾ ਸਾਂ।
ਅੱਛਾ।
ਉਹ ਟੈਮ ਵ ਕਿੱਡਾ ਹੋਈ ਉਹ ਗਿਆਰਾਂ- ਬਾਰਾਂ, ਗਿਆਰਾਂ- ਬਾਰਾਂ ਮਿੰਟ ਹੋ ਗਈਆਂ ਤੇ।
ਅੱਛਾ ਜੀ। ਇੱਕ ਵਾਰੀ ਚੈੱਕ ਕਰਾ। ਚੱਲ ਤੂੰ ਕਰੀ ਹੁੰਣ ਕੋਲ।
ਮੈਂ ਤੈਨੂੰ ਨਾ ਪੰਜ ਮਿੰਟ ਚ' ਕੋਲ ਕਰਨਾ, ਮੈਨੂ ਮੰਮੀ ਆਵਾਜ਼ ਮਾਰ ਦੇ ਪਏ ਪੰਜ ਮਿੰਟ ਚ ਤੈੂੰ ਕੋਲ ਕਰਨਾ ਬੈਕ।
ਠੀਕ ਹੈ, ਓਕੇ।
ਠੀਕ।